ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਏ ਬਸ ਸਭ ਵਧੀਆ ਹੋਰ ਕੀ ਕਰਦੇ ਸੀ
ਕੁਛ ਨੀ ਜੀ ਵੇਲੇ ਬਸ ਵੇਲੇ ਬੈਠੇ ਦੇ ਖੇਲਣ ਆਏ ਸੀ ਪਾਰਕ।
ਅੱਛਾ ਜੀ।
ਹਾਂਜੀ।
ਮੈਂ ਇੱਕ ਸਵਾਲ ਪੁੱਛਣਾ ਸੀ ਜੀ ਇੱਕ ਤਾਡੇ ਤੋਂ?
ਹਾਂਜੀ -ਹਾਂਜੀ ਬੋਲੋ ਕੋਈ ਨਾ?
ਜੇ ਤਾਡਾ ਕੋਈ ਮੂਡ ਖ਼ਰਾਬ ਹੁੰਦਾ ਵੈਹੇ ਤੇ ਤੁਸੀਂ ਗਾਣੇ -ਗੁਣੇ ਸੁਣਦੇ ਓ, ਜਾ ਵੈਸੇ ਈ ਬੈ ਕੇ ਟਾਈਮ ਪਾਸ ਕਰ ਲੇਂਦੇ ਓ?
ਨਾ ਦੇ ਮਾਈਂਡ ਫ੍ਰੈਸ਼ ਕਰਨ ਵਾਸਤੇ ਤਾਂ ਇੱਕ ਗਾਣੇ ਈ ਨੇ। ਗਾਣੇ ਤਾਂ ਈ ਬਣੇ ਨੇ ਮਾਇੰਡ ਫਰੈਸ਼ ਕਰਨ ਵਾਸਤੇ।
ਹਾਂਜੀ -ਹਾਂਜੀ ਅਗਰ ਸੈਡ ਹੁੰਦੇ ਓ ਤੇ ਕੇੜੇ ਗਾਣੇ ਸੁਣਦੇ ਓ?
ਬਸ ਸੈਡ ਚ ਸੈਡ ਪਲੇਲਿਸਟ।
ਅੱਛਾ, ਪਲੇਲਿਸਟਾਂ ਭਰੀਆਂ ਹੋਈਆਂ ਮਤਲਬ ਤਾਡੀਆਂ?
ਹਾਂਜੀ ਕੋਈ ਸੈਡ ਪਲੇਲਿਸਟਾਂ ਨੇ, ਕੋਈ ਲਵ ਰੋਮਾਂਟਿਕ ਵਾਲੀਆਂ ਨੇ। ਕਦੇ ਕੁਛ ਨੇ ਸਾਰੀਆਂ ਪਲੇਲਿਸਟਾਂ ਨੇ। ਤੁਸੀਂ ਸੁਣਨੀ ਐ, ਤੇ ਦੱਸੀਏ ਤਾਨੂੰ? ਅੱਛਾ।
ਸਾਡਾ ਵੀ ਮੂਡ ਖਰਾਬ ਹੁੰਦਾ ਅਸੀਂ ਵੀ ਸੁਣ ਲਈਏ ਤਾ, ਵੱਧੀਆ ਹੁੰਦਾ ਤਾਂ ਵੀ ਸੁਣ ਲਈਦਾ।
ਸੲਈ ਗੱਲ ਐ ਜੀ, ਸੁਣਨੇ ਚਾਈਦੇ ਆ ਗਾਣੇ ਤਾਂ
ਮਾਇੰਡ ਫਰੈਸ਼ ਕਰਨ ਵਾਸਤੇ ਸਈ ਹੁੰਦੇ ਨੇ ਗਾਣੇ।
ਬੋਤ ਵੱਧੀਆ ਜੀ ਸਈ ਗੱਲ ਆ, ਮਾਇੰਡ ਫਰੈਸ਼ ਕਰਨ ਵਾਸਤੇ ਨੇ। ਹੁਣ ਤਾਡਾ ਕੇੜਾ ਮੂਡ ਆ ਜੀ, ਤਾਡਾ ਕੇੜਾ ਮੂਡ ਬਣਦਾ ਪੇਆ ਹੁਣੇ?
ਅਸੀਂ ਤੇ ਨਜ਼ਾਰੇ ਲੈ ਰਏ ਆ, ਪਾਰਕ ਚ ਬੈਠੇ ਆਂ, ਰੰਗੀਨ ਸਾਰਾ ਕੁਛ ਏਥੇ ਵੱਧੀਆ ਹੈਗਾ। ਮੌਸਮ ਵੱਧੀਆ ਹੁੰਦਾ ਬਰਸਾਤ ਵਾਲਾ।
ਹਾਂ ਬੀਸ਼ਰਤਸ ਹੁਣੇ ਤਾਂ ਇੱਕ ਗਾਣੇ ਚੱਲਦੇ ਚਾਈਦੇ, ਫੇਰ ਤਾਂ ਗਾਣੇ ਬਣਦੇ ਈ ਨੇ।
ਗਾਣੇ ਸੁਣਦੇ ਪਏ ਸੀ ਹਲੇ, ਫੇਰ ਵੇਲੇ ਬੈਠੇ ਸੋਚੇਆ ਫੋਨ -ਫੂਨ ਕਰ ਲੇਨੇ ਓਏ। ਭਰਾ ਨੂੰ ਕੀ ਸੀ?
ਸਈ ਗੱਲ ਏ ਜੀ, ਬੜੇ ਦਿਨਾਂ ਬਾਅਦ ਗੱਲ ਹੋਈ ਏ ਸਾਡੇ ਨਾਲ ਬਿਲਠ ਕੇ ਬੜੀ ਖੁਸ਼ੀ ਹੋਈ ਆ।
ਹਾਂਜੀ -ਹਾਂਜੀ ਹੋਰ ਸੁਣਾਓ, ਅੱਜ ਕੱਲ੍ਹ ਕੀ ਕਰਦੇ ਪਏ ਓ?
ਕੁਛ ਨੀ ਹੁਣੇ ਪਾਰਕ ਚ ਆਏ ਸੀ ਅਸੀਂ ਵੀ ਹਜੇ ਕ੍ਰਿਕਟ ਖੇਲਣ। ਸੁਤੀ ਸੁਣਿਆ ਅਸੀਂ ਵੀ ਹਾਰ ਗਏ ਬੰਦੇ ਬੁੰਦੇ ਬੁਲਾਈਏ ਇਕੱਠੇ ਕਰਏ ਖੇਲੀਏ। ਕੋਈ ਆਂਦਾ ਨੀ ਪਿਆ ਫੋਨ ਹੀ ਨ ਚੱਕਦਾ ਪਿਆ ਕੋਈ ਕੀ ਕਰੀਏ?
ਜਿੰਮ ਵਾਲੇ ਚੁੱਲੇ ਲੈਂਦੇ ਪਏ ਸੀ।
ਵਧੀਆ ਜੀ ਐਕਸਰਸਾਈਜ਼ ਕਰਨੀ ਵਧੀਆ ਗੱਲ ਆ।
ਉੱਥੇ ਚਾਰ ਕੁੜੀਆਂ ਚੁੇਲੇ ਲੈਂਦੀਆਂ ਹੋਈਆਂ ਦੂਜੇ ਬੰਨਜਾਰੇ ਲਈ ਦਾ।
ਵਧੀਆ ਜੀ ਵਧੀਆ, ਸਹੀ ਗੱਲ ਹੈ। ਨਜ਼ਾਰੇ ਲੇਣੇ ਚਾਈਦੇ ਏ, ਇੱਕ ਈ ਜ਼ਿੰਦਗੀ ਏ ਸਾਡੇ ਕੋਲ। ਹੋਰ ਉੱਚੇ ਵੀ ਨਹੀਂ ਜਾ ਰਹੇ ਨੇ ਲੇਖ ਤਾਂ ਕਿ ਜ਼ਿੰਦਗੀ ਫੇਰ
ਫੇਵਰੇਟ ਸਿੰਗਰ ਕੇੜਾ ਫੇਰ ਤਾਡਾ, ਗਾਣੇ ਤੁਸੀਂ ਸੁਣਦੇ ਓ?
ਹਾਂਜੀ- ਹਾਂਜੀ ਸਾਡਾ ਫੇਵਰੇਟ ਸਿੰਗਰ ਆ ਜੀ। ਨਾ ਜੀ ਪੰਜਾਬੀ ਹੋ ਕੇ ਹਿੰਦੀ ਥੋੜ੍ਹੀ ਸੁਣਾਂਗੇ, ਪੰਜਾਬੀ ਸੁਣੀ ਦੇ ਆ।
ਕੇੜਾ ਸਿੰਗਰ ਫੇਰ ਫੇਵਰੇਟ ਹੈਗਾ?
ਜੀ ਸਾਡਾ ਤਾਂ ਆਈ ਆ ਜੀ, ਸਿੱਧੂ ਮੂਸੇਵਾਲਾ ਜੀ ਵੱਧੀਆ।
ਬਸ ਓਹੀ ਹੁੰਦਾਂ ਪੰਜਾਬੀਆਂ ਦਾ ਸਾਰੇਆਂ ਦਾ।
ਹੋਰ ਜੀ ਸਹੀ ਗੱਲ ਆ ਜੀ ਹੋਰ ਤੁਹਾਡਾ ਕਿਹੜਾ ਜੀ
ਸਾਡਾ ਤੇ ਹੈਗਾ ਜੀ ਦਿਲਜੀਤ ਦੂਸਾਜ
ਹੋ ਉਹ ਵੀ ਵਧੀਆ ਜੀ, ਉਹ ਵੀ ਵਧੀਆ
ਹੋਰ ਕੀ ਗਾਣੇ ਵਧੀਆ ਕੱਢਦਾ ਸੈਡ ਸੈਡ ਤੇ ਉਹਨੇ ਦੇਖੋ ਕੱਢੇ ਨੀ ਅੱਜ ਤੱਕ ਪਰ ਗਾਣੇ ਵਧੀਆ ਵਧੀਆ ਕਢਦਾ ਉਹ ਸੈਡ ਤੇ ਅਸੀਂ ਦੇਖੋ ਜੀ ਕਾਕੇ ਦੇ ਸੁਣ ਲਈ ਦੇ ਆ ਸੈਡ ਗਾਣੇ
ਸਹੀ ਗੱਲ ਐ, ਵਧੀਆ ਜੀ ਵਧੀਆ ਪਰ ਉਹ ਗੱਲ ਰੰਗ ਰੂਪ ਤੇ ਨਹੀਂ ਚਾਹੀਦਾ ਕਿਸੇ ਸਿੰਗਰ ਤੇ ਪਰ ਵੈਸੇ ਵਧੀਆ ਉਹ
ਹਾਂ, ਹੋਰ ਸੁਣਾਓ
ਬਸ ਵਧੀਆ ਜੀ, ਵਧੀਆ ਹੋਰ ਘਰ ਪਰਿਵਾਰ ਸਭ ਵਧੀਆ ਤੁਹਾਡੇ
ਸਭ ਵਧੀਆ, ਸਭ ਵਧੀਆ ਅੱਗੇ ਦਾ ਕੀ ਸੋਚਿਆ ਫੇਰ
ਹੁਣ ਇਹ ਤਾਂ ਦਸਵੀਂ ਬੋਰਡ ਕਰ ਲਈਏ ਪਾਸ ਹੋ ਜੀਏ
ਹਾਂਜੀ, ਹਾਂਜੀ
ਹੁਣ ਸੋਚਾਂਗੇ ਕਿਆ ਕਰਨਾ ਤੁਸੀਂ
ਅਸੀਂ ਤੇ ਵੇਹਲੇ ਕੰਮ ਕੁਮ ਕਰੀ ਦਾ ਵੀ ਗੁਜ਼ਾਰਾ ਕਰੀ ਦੇ
ਅੱਛਾ ਵਧੀਆ ਗੱਲ ਐ ਜੀ ਵਧੀਆ
ਥਾਡੀ ਅਵਾਜ਼ ਨੀ ਆ ਰਹੀ ਥੋੜਾ ਉੱਚੀ ਬੋਲੋ
ਮੈਂ ਕਿਹਾ ਵਧੀਆ ਗੱਲ ਆ ਜੀ ਕੰਮ ਕੁੰਮ ਦੇ ਨਾਲ ਹੀ ਹੁੰਦੀ ਐ ਜ਼ਿੰਦਗੀ ਨਹੀ ਤਾਂ ਘਰ ਬੈਠੇ ਠੇ ਤਾਂ ਕੁੱਛ ਨੀ ਹੈ ਜੀ ਵੇਹਲੇ
ਕੰਮ ਤਾਂ ਕਰਨਾ ਕੰਮ ਤਾਂ ਕਰਨਾ ਚਾਹੀਦਾ ਜ਼ਿੰਦਗੀ ਚ ਘਰ ਬੈਠੇ-ਬੈਠੇ ਵੀ ਕਿੰਨੀ ਦੇਰ ਖਾਵਾਂਗੇ
ਸਹੀ ਗੱਲ ਐ, ਸਹੀ ਗੱਲ ਐ
ਕਿਹੜਾ ਕੰਮ ਕਰਦੇ ਹੋ?
ਆਪਣੀ ਦੁਕਾਨ ਹੈਗੀ ਆ ਜੀ ਕਰਿਆਨੇ ਸਟੋਰ ਦੀ।
ਉਹ ਅੱਛਾ ਵਧੀਆ ਫੇਰ ਤਾਂ ਜਦ ਮਰਜ਼ੀ ਆਓ ਜਦ ਮਰਜ਼ੀ ਜਾਓ ਹਨਾ
ਹੋਰ ਕਿ ਅਰਾਮ ਨਾਲ ਹੁਣ ਵੇਹਲੇ ਬੈਠੇ ਦੀ ਮੈਂ ਕਿਹਾ ਚਲੋ ਫੋਨ ਕਰ ਲੈਣੇ ਆ ਕਿਸੀ ਨੂੰ ਤੁਹਾਨੂੰ ਫੋਨ ਮਿਲ ਗਿਆ ਫੇਰ ਬਸ ਫੇਰ ਟਾਈਮ ਪਾਸ ਥੋੜਾ ਜਾ ਹੋਏਗਾ
ਮੈਂ ਵੀ ਤੁਹਾਨੂੰ ਦੇਖ ਰਿਹਾ ਸੀ ਮੈਂ ਕਿਹਾ ਫੋਨ ਹੀ ਨੀ ਆਇਆ ਅੱਜ ਕਿਸੀ ਦਾ ਮੈਂ ਕਿਹਾ ਯਾਰ ਫੋਨ ਕਰੀਏ ਕਿਸੇ ਨੂੰ
ਹਾਂਜੀ, ਹਾਂਜੀ ਹੋਰ ਕੀ ਸੋਚਿਆ ਫੇਰ ਫਿਊਚਰ ਦੇ ਬਾਰੇ
ਫਿਊਚਰ ਦੇ ਬਾਰੇ ਹੁਣੇ
ਦਸਵੀਂ ਤੇ ਤੁਹਾਡੀ ਦੇਖੋਗੀ ਹੋ ਗਈ ਐ ਦਸਵੀਂ ਤੋਂ ਬਾਅਦ ਕੀ ਕਰੋਗੇ ਦਸਵੀਂ ਦੇਖੋ ਚਲੋ ਹੋਣੀ ਹੀ ਹੋਣੀ ਐ।
ਹਾਂਜੀ, ਉਸ ਤੋਂ ਬਾਅਦ ਹੁਣੇ ਦੇਖਦੇ ਆ ਜੀ ਘਰ ਪਰਿਵਾਰ ਲਈ ਸਭ ਕਿਆ ਕਰਨਾ, ਕਿਆ ਨਹੀਂ ਕਰਨਾ ਸੋਚਦੇ ਆ ਅੱਗੇ
ਹਾਂਜੀ, ਹਾਂਜੀ ਹੋਰ ਗ ਗੇਮਾਂ ਕਿਹੜੀਆਂ ਖੇਡਦੇ ਹੋ
ਗੇਮਾਂ ਯਾਰ ਕਦੇ ਕਦਾਰ ਫਰੀ ਫਾਇਰ ਖੇਡ ਲਈ ਦੀ ਐ। ਕਦੇ ਕਦਾਰ ਤੁਸੀਂ ਕਿਹੜੀ ਖੇਲਦੇ ਹੋ?
ਅਸੀਂ ਵੀ ਦੇਖੋ ਜੀ ਸੰਡੇ ਸੰਡੇ ਟਾਈਮ ਮਿਲਦਾ ਐ ਵੈਸੇ ਦੁਕਾਨ ਤੇ ਬੈਠੀ ਅਸੀਂ ਕ੍ਰਿਕਟ ਖੇਡਦੇ ਆ।
ਅੱਛਾ ਜੀ ਗੇਮ ਵੀ ਇੱਕ ਵੈਸੇ ਮਾਇੰਡ ਫਰੈਸ਼ ਲਈ ਹੁੰਦੀ ਐ ਗੇਮ ਵੀ ਖੇਲ ਜਰੂਰੀ ਹੁੰਦੀ ਐ ਜੀ ਨਾਲ-ਨਾਲ ਗੇਮਾਂ ਚੱਲਦੀ ਐ ਨਾਲ-ਨਾਲ ਗਾਣੇ ਵੀ ਸੁਣਨੇ ਚਾਹੀਦੇ ਆ
ਗਾਣੇ ਤੇ ਸੁਣੇ ਗਾਣੇ ਜਦ ਮਰਜ਼ੀ ਵੇਹਲੇ ਬੈਠੇ ਗਾਣੇ ਲਾ ਲੈਂਦੀ ਆ
ਸਹੀ ਗੱਲ ਐ ਗਾਣੇ ਤਾਂ ਜਦ ਮਰਜੀ ਚੱਲ ਹੀ ਜਾਂਦੇ
ਬਲੂਥੂਥ ਅਸੀਂ ਮੰਗਵਾ ਲਿਆ ਸੀ ਗਾਣੇ ਅਸੀਂ ਲਾ ਲਏ ਸੀ।
ਆਹੋ ਵਧੀਆ ਗੱਲ ਹੈ ਬਲੂਟੂਥ ਨਾਲ ਨਹੀਂ ਤਾਂ ਫੋਨ ਦੇ ਨਾਲ ਤਾਂ ਮਜ਼ਾ ਨਹੀਂ ਆਉਂਦਾ ਬਲੂਟੂਥ ਨਾਲ ਹੀ ਲਾ ਕੇ ਹੋ ਜਾਂਦਾ ਚੱਲ ਜਾਂਦਾ ਸਾਰੇ ਕੰਮ ਹੋ ਜਾਂਦੇ ਗਾਣੇ ਚੱਲਦੇ ਹੁੰਦੇ ਹਨਾ
ਸਾਰੇ ਕੰਮ ਹੁੰਦੇ ਆ ਅੱਜ ਤੁਹਾਡੀ ਛੁੱਟੀ ਹੈ।
ਨਹੀਂ ਹੁਣੇ ਹੀਂ ਦੁਕਾਨ ਵਧਈਏ ਬਸ ਵੇਹਲਾ ਬੈਠੇ ਹੀ ਫੇਰ ਪਾਰਕ ਚ ਹੀ ਆ ਗਿਆ ਮੈਂ
ਦੇ ਵੱਧ ਵਿ ਵਧੀਆ
ਹੋਰ
ਬਸ ਕੁਛ ਨੀ ਅਸੀਂ ਵੀ ਹੁਣ ਦੇਖੇ ਦੋ ਚਾਰ ਯਾਰ ਦੋਸਤ ਆਏ ਨੇ ਹੁਣੇ
ਉਹਨਾਂ ਨਾਲ ਖੇਲੀ ਹੋਣੇ ਪਾਰਕ ਸੀ ਅੱਜ ਪਾਰਕ ਪਾਣੀ ਹੋਈ ਸੀ ਨਾ ਬਰਸਾਤ ਹੋਈ ਸੀ ਅੱਜ
ਹਾਂਜੀ ਹਾਂਜੀ ਸਾਡੇ ਇੱਥੇ ਵੀ ਬਥੇਰੀ ਹੋਈ ਸਵੇਰੇ ਸੱਤ ਵਜੇ ਤੋਂ
ਹਾਂਜੀ ਸਹੀ ਸਾਡੇ ਵੀ ਇੱਥੇ ਬੜੀ ਬਾਰਿਸ਼ ਹੋਈ ਆ ਅੱਜ ਹੁਣ ਦੇਖੀਏ ਪਾਣੀ ਪੂਣੀ ਸਾਫ਼ ਕਰਨਾ ਪੈਣਾ
ਸਾਡੇ ਇਥੇ ਦਿਵਾਲੀ ਦਾ ਗਰਾਉਂਡ ਹੈਗਾ ਪੂਰਾ ਗਿੱਲਾ ਪਿਆ ਉਹਨੂੰ ਸਾਫ਼ ਕਰਨਾ ਪੈਣਾ
ਹਾਂਜੀ ਸਹੀ ਗੱਲ ਆ
ਅੱਜ ਕ੍ਰਿਕਟ ਖੇਡਣ ਜਾਣਾ ਸੀ ਫੇਿਰ ਕੋਈ ਆਇਆ ਹੀ ਨੀ ਫੇਰ ਅਸੀਂ ਪਾਰਕ ਚ ਆ ਗਏ ਜੇ ਮੈ
ਹਾਂ, ਸਹੀ ਗੱਲ ਹੈ ਵਧੀਆ ਗੱਲ ਹੈ ਵਧੀਆ ਫੇਰ ਇੱਕ ਨਾ ਗਿਆ ਫਿਜੀਕਲ ਉਹ ਵੀ ਕਰਨਾ ਚਾਹੀਦਾ ਫਿਜ਼ਕਲ ਗੇਮ ਵੀ ਕੋਈ ਖੇਲਣੀ ਚਾਹੀਦੀ ਹੈ
ਹਾਂ ਖੇਡਦੇ ਆ
ਅਸੀ ਵੀ ਇਹੀ ਖੇਲ ਕ੍ਰ ਡਵੱਲ ਬਹੁਤ ਵਧੀਆ ਟਾਈਮ ਪਾਸ ਹੈ ਵਧੀਆ ਨਹੀਂ ਇਹ ਤਾਂ ਟੀ ਟੂਵੀ ਘਰ ਬਹਿ ਕੇ ਐਵੇਂ ਬਿੱਲੀਆਂ ਮੁੱਕਰਨੀਆਂ ਉਹ ਤਾਂ ਗ਼ਲਤ ਗੱਲ ਹੈ ਘਰ ਬੈਠੇ ਕੁਛ ਨੀ ਹੁੰਦਾ ਬਾਹਰ ਨਿਕਲਣਾ ਚਾਹੀਦਾ ਘਰੋਂ
ਮੈਂ ਤੇ ਬਸ ਵੇਹਲਾ ਬੈ ਅੱਛਾ ਠੀਕ ਗਾਣੇ ਲਾ ਲਈ ਦਾ ਮੈਂ ਕਿਹਾ ਚਲੋ ਵੇਲ ਬੈਠਾ ਫੋਨ ਫੋਨ ਕਰਤਾ ਪੁੱਛਦਾ ਗਾਣੇ ਸੁਣਨੇ ਚਾਹੀਦੇ ਨਹੀਂ ਸੁਣਨੇ ਚਾਹੀਦੇ
ਹਾਂਜੀ ਹੈਗਾ ਵਧੀਆ ਗੱਲ ਸੁਣਦਾ ਵੀ ਉਹਨੇ ਸਾਈਡ ਸੋਂਗ ਵੀ ਸੁਣਦਾ ਪਿਆ ਸੀ ਸੈਡ ਸੌਗ ਵਧੀਆ ਲੱਗਦੇ ਜ ਮੈਨੂੰ ਵੀ ਬੜੇ ਸੈਡ ਸੋਂਗ ਵੀ ਸੁਣਨਾ ਮੈਂ ਵਿ ਨਾ ਸੀ ਲਿਸਟ ਲਿਸਟ ਸੁਣ ਲ ਕੁਛ ਨੀ ਸੁਣਦੇ ਬਸ ਹੁਣ ਜ ਸੁਣ ਲਈਦੇ ਆ ਕਦੇ ਕਦਾਰ
ਹਾਂ, ਹੁਣ ਤਾ ਏ ਪਿਆਰ ਪਿਰ ਵਾਲੇ ਤਾਂ ਨਹੀਂ ਪਿਆਰ ਵਾਲੇ ਤਾਂ ਬਹੁਤ ਖੱਟ ਹੁੰਦੇ ਜਦ ਕੋਈ ਸਹੇਲੀ ਸੁਲੀ ਨਵੀਂ ਨੂੰਵਂ ਬਣਿਆ ਨਾ ਤਾਂ ਪਿਆਰ ਵਾਲੇ ਬੜੇ ਸੁਣ ਲਈਦੇ
ਹਾਂਜੀ ਹਾਂਜੀ ਆ ਮੈਂ ਉਹ ਵੀ ਗਾਣੇ ਸੁਣਦਾ ਪਿਆ ਸੀ ਦੂਜੇ ਫੋਨ ਚ ਗਾਣੇ ਲਾਏ ਹੋਏ ਨੇ
ਹਾਂ ਬੜੇ ਗਾਣੇ ਸੁਣਦੇ ਤੁਸੀਂ ਬੜਾ ਪਿਆਰ ਹੈ ਏਕ ਹਿ ਗਾਣੇ ਨਾਲ
ਗਾਣੇ ਗਾਣੇ ਹੀ ਹੁੰਦੇ ਨੇ ਟਾਈਮ ਪਾਸ ਅੱਛਾ ਹੁੰਦਾ ਗਾਣਿਆਂ ਨਾਲ
ਗਾਣੇ ਸੁਣਾਈ ਦੋ ਫੇਿਰ ਇੱਕ ਅੱਧਾ ਵਾ ਕਿਨਾ ਬੋਲਦੇ ਬਸ
ਦੇਖ ਸੁਣਾਉਣਾ ਚਾਂਦਾ ਨੀ ਵੈਸੇ ਸੁਣ ਲਈਦਾ ਆਵਾਜ਼ ਸਾਡੀ ਸੁਰੀਲੀ ਹੈਗੀ ਨੀ ਭੈੜੀ ਅਵਾਜਾਂ ਅਸੀਂ ਗਾਣਾ ਗਾਂਦੇ ਨੀ। ਤਾਂਡੀ ਆਵਾਜ਼ ਵਧੀਆ ਲੱਗਦੀ ਪਈ ਐ ਤੁਸੀਂ ਇੱਕ ਅੱਧਾ ਗਾਣਾ ਸੁਣਾ ਦੋ ਕੋਈ।
ਗਾਣੇ ਤਾਂ ਮੈਨੂੰ ਸੈਡ ਈ ਆਂਦੇ ਆ ਬਾਕੀ ਤਾਂ ਮੈਂ ਆਂਦੇ ਨੀ ਮੈਨੂੰ। ਤੁਸੀਂ ਸੁਣਾਓ ਤੁਹਾਨੂੰ ਆਂਦੇ ਲੱਗਦੇ ਪਏ ਨੇ ਤੁਸੀਂ ਦਿਲਜੀਤ ਦੋਸਾਂਝ ਦੇ ਫੈਨ ਓ ਦਿਲਜੀਤ ਦੋਸਾਂਝ ਪੂਰਾ ਚੜਦੀ ਕਲਾ ਚ ਰਹਿੰਦੇ ਦਿਲਜੀਤ ਦੋਸਾਂਝ ਤਾਂ।
ਹਾਂਜੀ ਹਾਂਜੀ, ਓ ਤਾਂ ਹੈਈ ਐ ਪਰ ਸਾਨੂੰ ਦੇਖੋ ਗਾਣੇ ਤਾਂ ਆਂਦੇ ਨੀ ਗਾਣੇ। ਵੈਸੇ ਸੁਣ ਲਈਦਾ ਟੈਮ ਪਾਸ ਕਰਨ ਵਾਸਤੇ।
ਅੱਛਾ ਵਧੀਆ ਗੱਲ ਐ ਜੀ ਚਲੋ ਸਾਈਡ ਬਾਏ ਸਾਈਡ ਸੁਣਾਣਾ ਵੀ। ਚਾਈਦਾ ਤੁਹਾਨੂੰ ਕੀ ਪਤਾ ਕਦੇ ਵੀ ਕੁਛ ਹੋ ਸਕਦਾ।
ਹਾਂ ਓ ਤੇ ਹੈ।
ਹਾਂਜੀ ਜੀ।
ਹੋਰ ਸੁਣਾਓ?
ਵਧੀਆ।
ਅੱਗੇ ਹੁਨ ਕੀ ਕਰਦੇ ਪਏ ਓ ਦਸਵੀਂ ਤਾਂ ਅੱਗੇ ਹੋਈਏ ਹੁਨ ਕੀ ਕਰਦੇ ਪਏ ਓ।
ਹੁਨ ਬਸ ਹੁਨ ਦੇਖਦੇ ਆ ਕੀ ਕਰਨਾ ਹੁਨ ਤਾਂ। ਪੜ ਤਾਂ ਲਏ ਆ ਬੋਤ ਹੁਨ। ਬਸ ਵੀ ਬਈਆ ਬਸ ਹੁਣ ਸੋਚਦੇ ਪਏ ਆ ਘਰ ਵਾਲਿਆਂ ਨਾਲ ਕਰੀਏ ਥੋੜਾ ਜਾ।
ਹਾਲੇ ਕਿੱਥੇ ਘਰ ਦੇ ਨਾਲ ਕਰੋਗੇ ਹਾਲੇ ਤੇ ਪੜ੍ਹੋ ਬਾਰਵੀਂ ਤੱਕ ਤੇ ਕਰੋ।
ਬਸ ਘਰ ਦੀ ਪੜ੍ਹਨੀ ਕੀ ਯਾਰ ਹੁਨ ਘਰ ਵਾਲਿਆਂ ਦੀ ਵੀ ਮਜਬੂਰੀ ਐ ਜੀ। ਹੁਨ ਘਰ ਵਾਲੇ ਥੋੜੇ ਕੰਮ ਕਰਦੇ ਨੀ।
ਗਾਣਿਆਂ ਨਾਲ ਨੀ ਕੁਛ ਹੋਣਾ ਪੜ੍ਹਨਾ ਤਾਂ ਫਾਇਦਾ ਹੋਣਾ।
ਹਾਂ, ਗਾਣਿਆਂ ਦੇ ਬਾਰੇ ਤਾਂ ਯਾਰ ਗਾਣੇ ਹੁਨੇ ਨਾਲ ਨਾਲ ਚੱਲਦੇ ਪਏ ਨੇ ਗਾਣੇ ਵੀ।
ਗਿਆਰਵੀਂ ਕਰੋ ਗਿਆਰਵੀਂ ਕਰੋ ਮਿਊਜਿਕ ਦਾ ਸਬਜੈਕ ਟ ਵੀ ਹੁੰਦਾ ਫੇਰ ਗਾਈਓ ਗਾਣੇ ਜਿੰਨੇ ਗਾਣੇ।
ਹਾਂਜੀ ਸਈ ਗੱਲ ਐ ਮਿਊਜ਼ਿਕ ਦਾ ਸਬਜੈਕਟ ਹੁਨੇ ਦੇਖਦੇ ਆ। ਹੁਨੇ ਦਸਵੀਂ ਹੋਈ ਐ ਦਸਵੀਂ ਤੋਂ ਬਾਅਦ। ਕਿਆ ਕਰਨਾ ਕਿਆ ਨੀ ਕਰਨਾ ਠੀਕ ਐ। ਜੀ ਬਸ ਵਧੀਆ ਮੈਂ ਕਹਿਣਾ ਪਏ ਸੀ ਯਾਰ ਗਾਣਾ ਗੁਣਾ ਤਾਂ ਸੁਣਾ ਦੋ।
ਨਈ ਜੀ, ਗਾਣੇ ਸਾਨੂੰ ਦੇਖੋ ਆਂਦੇ ਨੀ ਗਾਣੇ ਅਸੀਂ ਸੁਣਾ ਨੀ ਸਕਦੇ। ਵੈਸੇ ਕਦੀ ਸਾਡੇ ਸ਼ਹਿਰ ਆਓ ਤੇ ਫੇਰ ਸੁਣਾ ਵੀ ਦਈਏ ਆਮਣੇ ਸਾਹਮਣੇ ਗਾਣੇ ਦੀ, ਅਲੱਗ ਈ ਗੱਲ ਹੁੰਦੀ ਐ ਫੋਨ ਤੇ ਕੀ ਆਵਾਜ਼ ਆਨੀ ਕੀ ਨੀ ਆਨੀ।
ਕੋਈ ਨਾ ਜਾ ਅਸੀਂ ਤਾਂ ਗਾਣਾ ਸੁਣਨਾ ਤੁਆਡੇ ਥੋੜ੍ਹੀ ਸੁਣਨੀ ਆ ਅਸੀ ਤਾਂ ਗਾਣੇ ਸੁਣਨੇ ਆ। ਚਲੋ ਕੋਈ ਨਾ ਜੀ ਜਿਵੇਂ ਤੁਹਾਡੀ ਇੱਛਾ ਜਿਵੇਂ ਜੀ। ਜੋ ਤੁਹਾਨੂੰ ਅੱਛਾ ਲੱਗੇ।
ਹਾਂਜੀ, ਹਾਂਜੀ ਬਸ ਇਹੀ ਐ ਗਾਣੇ ਤਾਂ ਸੁਣ ਲਈ ਦਾ ਮੂਡ ਫਰੈਸ਼ ਕਰਨਾ ਵਾਸਤੇ। ਤੇ ਬਾਕੀ ਤੇ ਕੰਮ ਕੁਮ ਈ ਕਰੀਦਾ।
ਸਈ ਗੱਲ ਐ ਸਾਡੇ ਵੀ ਅਸੀਂ ਵੀ ਕਦੇ ਕਦਾਰ ਜਦ ਸੈਡ ਸੂਡ ਹੋਈਏ ਤਾਂ ਲਾ ਲੈਨੇ ਆ ਕਾਕਾ ਕੂਕਾ। ਅਸੀਂ ਵੀ ਜੇ ਥੋੜਾ ਪਿਆਰ ਪਿਊਰ ਵਾਲਾ ਫੇਰ ਅਸੀਂ ਪਿਆਰ ਪਿਊਰ ਵਾਲੇ ਲਈ ਵੀ ਦਲਜੀਤ ਦੋਸਾਂਝ ਵੀ ਵਧੀਆ ਗਾਣਾ ਕੱਢਦਾ ਪਿਆਰ ਆਲੇ।
ਹਾਂ ਹਾਂ, ਓ ਤੇ ਹੈ ਚਲੋ ਫੇਰ ਮੈਂ ਤੁਹਾਨੂੰ ਬਾਅਦ ਚ ਕਰਦਾ। ਹਲੇ ਮੈਂ ਜਾਣਾ ਸੀ ਕਿੱਥੇ।
ਹਾਂਜੀ, ਚਲੋ ਠੀਕ ਐ ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਮਿਲਗੇ ਬੋਤ। ਕੁਛ ਵੀ ਜ